ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਦੀਦੀ ਕਿਵੇਂ ਹੋ।
ਵਧੀਆ ਤੁਸੀਂ ਦੱਸੋ।
ਵਧੀਆ ਬਸ ਕੀ ਕਰਦੇ ਸੀ।
ਕੁਛ ਨੀ ਬਸ ਵਿਹਲੇ ਸੀਗੇ ਹੁਣ ਤੇਰੀ ਮਾਸੀ ਹੋਰ ਗਏ ਨੇ।
ਕਿੱਥੇ।
ਪੁੱਛਿਆ ਨੀ ਕੀ ਕਰਨ ਆਏ ਸੀ।
ਬੀਬੀ ਨੂੰ ਦਵਾਈ ਦਵਾਣ ਆਏ ਸੀ।
ਨਾਨੀ ਨੂੰ ਕੀ ਹੋ ਗਿਆ।
ਡਿਪ੍ਰੈਸ਼ਨ।
ਅੱਛਾ ਜ਼ਿਆਦਾ ਹੋ ਗਏ ਸੀ।
ਬਹੁਤ ਜ਼ਿਆਦਾ।
ਅੱਛਾ
ਸਵੇਰੇ ਆਏ ਸੀ ਦੱਸ ਵਜੇ। ਫਿਰ ਬੀਬੀ ਨੂੰ ਲੈ ਕੇ ਗਏ ਅਹ ਤਨੀਸ਼ਾ ਫੁਫੜ ਬੂਆ।
ਅੱਛਾ। ਤੀਨਸ਼ਾ ਵੀ ਨਾਲੇ ਗਈ
ਫੇਰ ਬੀਬੀ ਨੂੰ ਲੈ ਕੇ ਗਏ ਸੰਗਰੂਰ ਡਾਕਟਰ ਕੋਲ।
ਅੱਛਾ ਤਨਿਸ਼ਾ ਵੀ ਨਾਲ ਹੀ ਸੀ ਉਹਨਾਂ ਦੇ।
ਨਾ ਤਨਿਸਾ ਤਾਂ ਨਹੀ ਸੀ।
ਅੱਛਾ ਉਹ ਸਿੰਮੀ ਦੀ ਕੋਲ ਰਹਿ ਗਏ ਹੋਣੀ।
ਹਾਂ-ਹਾਂ ਸਿੰਮੀ ਕੋਲ ਰਹਿ ਗਈ ਸੀ। ਸਾਰੇ ਹੈਗੇ ਤੇ ਨਾ ਘਰਾਂ ਮੰਮੀ ਵੀ ਘਰੇ ਚਲ ਬਸ। ਤਰੀਆਂ ਹੁਣ ਗਏ ਨੇ ਉਹੋ ਕੈਂਦੇ ਸਵੇਰੇ ਤਾਂ ਗਈ ਉ ਬੋਤ ਔਖੀ ਐ।
ਅੱਛਾ।
ਫੂਫਰ ਜੀ ਕਾ ਦੋ ਤਿੰਨ ਵਾਰੀ ਤ ਗਲ ਘੋੜ ਦਿੱਤਾ ਉਸਨੇ।
ਹੈਂ।
ਹਾਂ।
ਏਨੀ ਜਾਦਾ ਹੋ ਗਈ ਸੀ।
ਹੋਰ ਮਸ ਸਾ ਲੈ ਕੇ ਗਏ, ਹੁਨ ਕੀ ਖੜਨ ਫੁੱਫੜ ਜੀ ਕੰਮ ਪੇ ਚਲੇ ਗਏ ਤੇਰਾ ਸਮਾਨ ਆ।
ਹੂੰ-ਹੂੰ
ਹਾਂ ਫ ਲੈਣ ਆਏ ਤੇ ਬਾਂਹ ਵੀ ਫੜਕੇ ਬਾਰ ਕੱਢ ਰਹੀ ਕੈਰੀ ਜਾਓ ਥਾੳ।
ਅੱਛਾ, ਇੰਨੀ ਜਾਦਾ ਉਲਝ ਗਈ ਥੀ।
ਹੁਨ ਵੀ ਊਲਝੀ ਹੁਈਆ ਹੁਨ ਕੇੜਾ ਘੱਟ ਆ। ਹੁਨ ਡੈਡੀ ਆਇਆ ਹੁਨ ਤਾਂ ਟਿਕੀ ਆ ਥੋੜੀ ਜਿ
ਅੱਛਾ ਮਾਮੂੰ ਆਏ ਕੰਮ ਤੋਂ
ਹੂੰ, ਪਰਸੋਂ ਏਨੀ ਜਲਦੀ ਕਿਉਂ ਚਲਗੀ।
ਅੱਜ ਮੈਂ ਇਕਸੱਲਿਆ ਗਈ ਸੀ ਥੀ ਨਾ ਬੀਬੀ ਨਾਲ ਦਵਾਈ ਲੈਨੇ ਐਲਰਜੀ ਕੀ।
ਬੀਬੀ ਆਗੀ ਥੀ।
ਹਾਂ ਬੀਬੀ ਕਸੱਲਿਆ ਈ ਆ ਗਈ ਥੀ।
ਅੱਛਾ, ਫੇਰ ਸਿਮਰਨ ਤੇਰੇ ਨਾਲ ਗਈ ਤੀ।
ਹਾਂ, ਸਿਮਰਨ ਮੇਰੇ ਨਾਲੇ ਬਾੳ ਜੀ ਆ ਛੇਤੀ ਕਿੱਥੇ ਸੀ ਅਸੀਂ ਮੈਨੂੰ ਲੱਗਦਾ ਪੈਂਤੀ ਕਿੱਤੇ ਗਏ ਨਿਕਲੇ ਥੇ। ਚਾਲੀ ਪੰਤਾਲੀ ਪਰ ਬੱਸ ਮਿਲੀ ਤੀ ਫੇਰ ਉਹੀ ਪੰਜਾਹ ਪੰਜੂਾਂ ਗਿਆਰਾਂ ਕੁ ਵਜੇ ਬੱਸ ਸਟੈਂਡ ਪੇ ਪਹੁੰਚੇ। ਫੇਰ ਮੈਂ ਪੁਰਾਣੇ ਬੱਸ ਸਟੈਂਡ ਕ ਟੈਂਪੂ ਲਿਆ ਉ ਦੋ ਪੰਜ ਦਸ ਮਿੰਟ ਮੈਂ ਉ ਚੱਲਿਆ। ਫੇਰ ੳਥੇ ਬੀਬੀ ਖੜੀ ਤੀ ਬੀਬੀ ਕੋਲ ਜਾਵਾ, ਕਸੱਲਿਆ ਵਾਂ ਬਾਗੇ ਦਵਾਈ ਲੈਣ। ਉਥਾ ਜਾ ਕੇ ਔਨਲਾਈਨ ਟੋਕਨ ਹੋਆ ਇਨਾ ਟੈਮ
ਹਾਂ- ਹਾਂ, ਸਵਾ ਈਕ ਚੱਲ ਰੀ। ਯਾਰ, ਯੂਨੀਵਰਸਿਟੀ ਅੰਦਰ ਵੀ ਨੀ ਐਂਟਰ ਹੋਨ ਦੇ ਰਏ ਤੇ।
ਤ ਫੇਰ ਖੁਲੀਏ ਨੀ ਤੀ।
ਜਮਾਂ ਵੀ ਨੀ, ਸ਼ਾਮ ਕੋੋ ਇਨਾਂ ਨੇ ਬੱਸਾਂ ਬੰਦ ਕਰਤੀਆਂ।
ਯੂਨੀਵਰਸਿਟੀ ਵਾਲੀਆਂ।
ਹੋਰ।
ਲੈ।
ਐਨਾ ਕੁ ਸਮਾਨ ਬਾਰ ਰਖੇਆ ਤਾ।
ਅੱਛਾ, ਤਾਂਹੀ ਤੁਹਾਨੂੰ ਫੇਰ ਬੱਸ ਨੀ ਮਿਲੀ।
ਹੋਰ, ਮੈਂ ਆਟੋ ਚ ਆਈ ਆ ਫੇਰ ਬੱਸ ਸਟੈਂਡ ਤੱਕ। ਫੇਰ ਉੱਥੇ ਦੇ ਬੱਸ ਸਟੈਂਡ ਤੇ ਫੇਰ ਮੈਨੂੰ ਆਪਣੀ ਬੱਸ ਮਿਲੀ।
ਅੱਛਾ, ਫੇਰ ਬਸ ਸਟਡਾਂ ਤਾਂ ਬਹੁਤ ਰਸ਼ ਹੋ ਗਿਆ ਹੋਣਾ ਨਾ ਯੂਨੀਵਸ
ਬੋਤ ਜਾਦਾ। ਯੂਨੀਵਰਸਿਟੀ ਦਾ ਇੰਨਾ ਇਕੱਠ ਕਰ ਰਖੇਆ ਤਾ, ਪਤਾ ਨੀ ਕਿ ਕਿਸ ਚੀਜ਼ ਕਾ ਸਟ੍ਰਈਕ ਕਰ ਰਏ ਤੇ, ਪੰਜਾਬ ਵੈਸੇ ਪੱਲੇਆ ਧਰਨੇ ਈ ਰੈ ਗਏ, ਹੋਰ ਕੁਛ ਨੀ ਕਰ ਸਕਦੇ ਇਹ ਹਨਾ।
ਹੋਰ ਜੇੜੇ ਮਰਜ਼ੀ ਮਹਿਕਮੇ ਬਸ ਧਰਨੇ
ਪਤਾ ਨੀ ਬਈ ਪ੍ਰੋਫੈਸਰ- ਪ੍ਰੋਫੈਸਰ ਸੈਲਰੀ ਪਿੱਛਾ ਕਰ ਰਏ ਤੇ।
ਅਫਸਰ ਕੀ ਸੈਲਰੀ ਤਾਂ ਉਹ ਇੰਨੀ ਤਾਂ ਉਹ ਬਥੇਰੀ ਹੋਰ, ਕਿ ਵਧਾਣੀ।
ਹੂੰ ਫੇਰ ਪ੍ਰਮੋਸ਼ਨ ਤਾਂ ਚਾਹੀਦਾ। ਜਾਂ ਨਾ ਗਣਿਆਂ ਨੂੰ ਪਾਈ ਨੀ ਹੋਣੀ।
ਹਾਂ ਓ ਤਾਂ ਹੈ।
ਤਾਂ ਕਰਕੇ। ਬਹੁਤ ਜ਼ਿਆਦਾ ਰਸ਼ ਸੀਗਾ ਕੁਛ ਮੈਂ ਹੈ ਕਲੀ ਤੀ ਪਰ ਮੈਂ ਤਾਂ। ਹੂੰ ਹੂੰ
ਆਟੋ ਤਾਂ ਫੇਰ ਫੁੱਲ ਚੱਲ ਰਹੇ ਹੋਣੇ ਹਨਾ, ਫਿਰ ਤਾਂ ਬੱਸਾਂ।
ਉਹ ਤੇਰੀ ਆਵਾਜ਼ ਕੱਟ ਰਹੀ ਆ।
ਇੱਕ ਮਿੰਟ ਮੈ ਉਪਰ ਜਾਂ ਬੋ ਰਹੀ ਹਾਂ। ਹੈਲੋ।
ਰੇਂਜ ਚ ਬੈਠਦਾ।
ਹੁਣ ਆ ਗਈ ਆਵਾਜ਼।
ਹਾਂ -ਹਾਂ, ਘਰੇ ਠੀਕ ਆ ਸਾਰੇ।
ਹਾਂ, ਸਭ ਵਧੀਆ। ਬਸ ਮੰਮਾ ਹੁਣੀ ਸਪਰੇ ਕਰਨ ਗਏ ਇੱਧਰ ਸੁਨਿਆਰ ਵਾਲੀ ਗਲੀਆਂ।
ਅੱਛਾ।
ਅ ਮੈਂ ਪੰਜ ਮਿੰਟ ਘਰੇ ਆ।
ਆਪਣਾ ਵੀ ਹੁਣ ਜਾਣਾ ਤਾ ਓਨਲਾਈਨ। ਔਨਲਾਈਨ ਕਰਵਾ ਕੇ ਆਣਾ ਤਾ ਜਾਣਾ ਤਾਂ ਹੁਣ।
ਕੇ।
ਉਹੀ ਜਿਹੜੇ ਫੋਰਮ ਜੇ ਭਰਾਏ ਆ, ਉਹਨਾਂ ਨੂੰ ਔਨਲਾਈਨ ਵੀ।
ਅੱਛਾ ਇਸ ਕੇ ਕਾਰਿਆ ਕੇ।
ਹਾਂ ਨਹੀਂ ਕਾਰਿਆ ਕੇ ਨੀ।
ਹੂੰ
ਜਿਹੜੇ ਔਨਲਾਈਨ ਫੋਮ ਭਰੇ ਹੈ, ਉਸ ਕੇ ਹਜ਼ਾਰ -ਹਜ਼ਾਰ ਰੁਪਏ ਕੇ।
ਅਜੇ ਨੀ ਠੀਕ ਆ, ਤੁਸੀਂ ਨੀ ਭਰੇ ਹਜੇ ਤੱਕ।
ਭਰ ਤਾਂ ਦੇ ਔਨਲਾਈਨ ਚੜਾ ਕੇ ਆਣੇ ਆ।
ਅੱਛਾ ਠੀਕ ਆ, ਤੁਹਾਡੇ ਵੀ ਪਹਿਲਾਂ ਦੁਪਹਿਰੇ ਇੱਧਰ। ਸਾਈਟਾਂ ਨੇ ਵੀ ਕਿਤੇ ਪਹਿਲਾਂ ਉਹ ਉਰਾ ਸੇਵਾ ਕੇਂਦਰਾ ਮਾਂ ਉਹ ਹੋ ਰਹੀ ਸੀ ਸਟਰਾਈਕ
ਬੋ ਬੁਰਾ ਹਾਲ ਆ
ਮਸਾ ਈ ਖੁਲੀ ਆ ਪਹਿਲਾਂ ਮੈਂ ਦੁਪਹਿਰਾ ਮੰਮਾ ਨਾਲ ਇੱਧਰ ਗਈ ਮੈਂਲੌ ਆਂਟੀ ਕਣੀ ਫੇਰ ਈ ਮੰਮਾ ਹੁਨੀ ਇੱਧਰ ਗਏ ਸੁਨਿਆਰਾ ਆਲੀ ਗਲੀ ਮਾ
ਅੱਛਾ
ਚਾਰ ਵਜੇ ਦੇ ਗਏ ਹੋਏ ਆ
ਚਾਰ ਵਜੇ ਦੇ ਗਏ ਹੋਏ ਆ
ਹੋਰ ਮੈਂ ਸਾਰੀਆਂ ਗਲੀਆਂ ਬਹੁਤ ਘਰ ਆ ਆਹ ਮਿਲਣ ਡ ਵਾਲੇ ਘਰ ਨੂੰ ਜਾ ਕੇ ਉਹ ਬੋਬ ਮਾਸੀਏ ਘਰ ਤੱਕ ਫੇਰ ਇੱਕ ਹੀ ਘਰ ਨੂੰ ਅੱਧਾ ਅੱਧਾ ਘੰਟਾ ਲੱਗ ਰਿਆ
ਹਾਂ ਇਹ ਤਾਂ ਹੈ ਫੇਰ ਬੰਦੇ ਵੀ ਕਾਫੀ ਹੋ ਆਂ
ਹੂੰ ਨਈ ਕਰਵਾ ਤਾਂ ਇੱਕੇ ਜਣਾ ਦਸ ਸਕਦਾ ਬਸ ਟਾਈਮ ਬਹੁਤ ਲਗਾ ਪਤਾ ਨੀ ਕਿੰਨੇ ਕ ਤੀਹ ਪੈਂਤੀ ਕੋਸਨ ਹੋਵਾਂ
ਅੱਛਾ ਆ ਲੈ ਟੈਮ ਹੋਆ, ਮੈਂ ਤਾਂ ਸਵੇਰੇ ਜਾਨ ਨੂੰ ਕਹਿ ਗਈ ਸੀ ਹਜੇ। ਮੈਂ ਕਿਆ ਸਵੇਰੇ ਜਾ ਕੇ ਕਰਵਾਇ ਆਵਾਂਗੀ।
ਓਹ ਹਜਾਰ ਰੁਪਏ ਆਲੀ ਨਈ।
ਸਰਵੇ ਕੀਤ
ਯੋ ਤ ਯੇ ਤੋ ਲਗ ਸਰਵੇ ਐ, ਮਤਲਬ ਹੈਗਾ ਜਿਸ ਤਰ੍ਹਾਂ ਘਰ ਕੀ ਜਿੰਨੇ ਮੈਂਬਰਾਂ ਹੈਨਾ ਸਾਰਿਆਂ ਕੇ ਨਾਮ ਭਰਨੇ ਓਹਨਾਂ ਕੇ ਆਦਾਰ ਕਾਰਡ, ਵੋਟਰ ਆਈ ਡੀ ਭਰਨੀ ਆ ਫਿਰ ਕਰਮਾ ਕੋਈ
ਚਲਾ ਰਹੀ ਐ, ਉਸ ਚੀਜ਼ ਕੇ ਹੋਣੇ
ਹਾਂ, ਓਹ ਵਾਲੇ ਸਰ ਵੀ ਐ। ਹੂੰ, ਅੱਜ ਪਤਾ ਕੀ ਹੋਇਆ ਦੀਦੀ, ਬੱਸ ਸਟੈਂਡ ਤੇ।
ਹੂੰ
ਅਸੀਂ ਨਾ ਮਤਲਬ ਓਥੇ ਖੜੇ ਦਵਾਈ ਲੇ ਕੇ ਆਏ ਵਾਪਿਸ, ਬੀਬੀ ਕੈਂਦੀ ਗਾ ਪ੍ਰਾਈਵੇਟ ਚ ਨੀ ਜਾਂਦੇ, ਸਰਕਾਰੀ ਬੱਸ ਤੇ ਚੱਲਾਂਗੇ, ਹਨਾ। ਅਸੀਂ ਇੰਨਾ ਖੜੇ ਓਥੇ ਇੱਕ ਗੱਡੀ
ਰੇਂਜ ਚ ਹੋਜਾ
ਮੈਂ ਤਾਂ ਰੇਂਜ ਚ ਈ ਬੈਠੀ ਆਂ। ਹੁਨ ਆਰੀ ਆ?
ਠੀਕ ਆ
ਹੈਂ?
ਹਾਂ ਹੁਨ ਠੀਕ ਆ।
ਇੱਕ ਪੁਲਿਸ ਆਲੇ ਕੀ ਗੱਡੀ ਆਈ, ਦੋ ਮੁੰਡੇ ਹੈਂ ਤੇ ਇੱਕ ਹੋਰ ਲੇਡੀ ਪੁਲਿਸ ਥੀ, ਓਹ ਇਕਦਮ ਗੱਡੀ ਚੋਂ ਨਿਕਲੇ, ਭੱਜੇ-ਭੱਜੇ ਆਏ, ਚਾਰ-ਪੰਜ ਜਣਿਆਂ ਨੂੰ ਗੁਲਾਮ ਤੇ ਹੜ ਗੱਡੀ ਬਿਠਾ ਲਿਆ ਫੇਰ ਪਤਾ ਲੱਗ ਕੈਂਦੇ ਜੇੜੇ ਅੱਜ ਕੱਲ੍ਹ ਚੱਲਦੇ ਹੈਗੇ ਪਾਲੀਆਂ ਕੱਢਾਂ ਸੈਂਸਰਾ ਜਿਆਂ
ਹਾਂ ਹਾਂ ਹਾਂ ਹਾਂ ਹਾਂ
ਓਹ ਤਿ ਅ ਆਰਾਮ ਨਾਲ ਲੱਗਿਆ ਹੋਨਾ ਸਾਰੇ ਹੱਟੇ-ਕੱਟੇ ਸੇ ਮੁੰਡੇ ਥੇ। ਪੁਲਿਸੇ ਇੱਕ ਲੇਡੀ ਪੁਲਿਸ ਦੀ ਐਨੇ ਜਣਿਆਂ ਨੂੰ ਫੜਕਾ ਲੇ ਗਏ।
ਪੁਰਾਣੇ ਯਾ ਨਵੇਂ ਬੱਸ ਸਟੈਂਡ ਤੋਂ?
ਪੁਰਾਣੇ ਪਾਅ ਪੈਲਾਂ ਪੁਰਾਣੇ ਪਾ ਤੇ ਫੜੇ, ਫਿਰ ਗੱਡੀ ਲੈ ਕੇ ਨਵੇਂ ਬੱਸ ਸਟੈਂਡ ਪਕੜੇ। ਓਹ ਬਾਰਾਂ ਜਣੇ ਥੇ ਟੋਟਲ। ਪੂਰੀ ਗੈਂਗ ਥੀ। ਪੰਜ ਜਣੇ ਪੁਰਾਣੇ ਪਾ ਤੇ ਫੜੇ ਬਾਕੀ ਓਹ ਨਵੇਂ ਬੱਸ ਸਟੈਂਡ ਪਾ ਫੜਨ ਗਏ।
ਬੁਰਾ ਹਾਲ ਐ, ਸੱਚੀ।
ਦੇਖੀ ਦੀ, ਜਿਸ ਤਰ੍ਹਾਂ ਪੁਲਸ ਆਲਾ ਫੜਨ ਲੱਗ ਰਿਆ ਨਾ, ਪੁਲਿਸ ਆਲੇ ਕੇ ਫੋਨ ਚੱਕ ਕੇ ਭੱਜਣ ਲੱਗ ਰਏ ਥੇ।
ਹਾ
ਹੋਰ, ਓਥੇ ਪੁਲਿਸ ਆਲਾ ਤੋਂ ਮੈਂ ਕੈਹ ਰਈ ਆਂ ਜੈਂਟਲ ਮੈਨ ਥਾ ਪੂਰਾ। ਉਰੇ ਤਕ ਕੇਕ ਹਾਂ ਫਲਾ ਫੜਕਾ ਗਲਾਵੇ ਤੇ ਧੱਕਾ ਦੇ ਦਿਆ।
ਇਨਾ ਮਜਾ ਆਇਆ ਦੇਖਣ ਮਾ ਤੀਵੀਆਂ ਵੀ ਥੀਆਂ, ਦੋ ਬੰਦੇ ਥੇ, ਤਿੰਨ ਤੀਵੀਆਂ ਜੇ ਪਕ
ਪੂਰੀ ਗੈਂਗ ਹੋਆ ਇਹਨਾਂ ਕੀ, ਇਹਨਾਂ ਕੇ ਏਹ ਨੀ ਪਤਾ ਬੱਚਿਆਂ ਨੂੰ ਜਾ ਕਮੀ ਜੇ
ਹਾਂ-ਹਾਂ, ਲੇ ਜੀ ਆਂ ਮੇਰੀਬੀ ਦੱਸ ਰਹੀ ਪੁਲਿਸ ਵਾਲੇ ਨੂੰ ਕ ਹੋਰ ਭਾਈ ਮੇਰੇ ਪਿੰਡ ਮਾ ਤੇ ਮੇਰੀ ਪਠਾਣੀ ਦੋ ਤੋਲੇ ਦੀਆਂ ਚੂੜੀਆਂ ਲੈ ਗਏ ਤੇ ਨੇ ਕੱਢ ਲਾ।
ਹੋ!
ਗਰੀਬੀ ਹਲਜ ਕੇ ਜਾ ਸਰਪੰਚ ਬਣ ਜਾ, ਉਹ ਮੂਹਰਾ ਖੜੀ ਸੀ ਪੁਲਿਸ ਵਾਲੇ ਦਾ ਬਸ ਮੈਂ ਤੂੰ ਆ ਜਾ ਬਸ। ਤੇਰੀ ਵਾਲੀਆਂ ਕਢ ਕੇ ਲੈ ਜਾਂਗੇ।
ਹੂੰ, ਹੂੰ, ਹੂੰ
ਹੋਰ!
ਬੜਾ ਔਖਾ ਕੰਮ ਆ।
ਗਰਮੀ ਬਹੁਤ ਪੁਰਾਣੇ ਬੱਸ ਸਟੈਂਡ ਕਹਿੰ ਜ ਬਹੁਤ ਹੀ ਔਖਾ ਜਾਣਾ, ਇੱਕ ਤਾਂ ਉੱਧਰ ਇੰਨੇ ਜਾਨਵਰ ਜੇ ਮੁ ਅਗੇ ਮਰ ਗਿਆ ਸਮੈਲੇ ਏਨੀ ਆਵਾ।
ਸਈ ਉੱਧਰਲੀ ਸਾਈਡ ਤਾਂ ਮੀਟਰ ਵਗੈਰਾ ਅਰ ਲੰਘਿਆ ਨੀ ਜਾਂਦਾ ਉੱਥੇ ਨੂੰ, ਮੁਰਗੀਆਂ ਵਗੈਰਾ ਜਿਸ ਤਰ੍ਹਾਂ ਰੱਖੀਆਂ ਹੋਈਆਂ। ਹੋਣ ਅੱਗੇ ਉੱਧਰ ਵੀ ਨੀ ਦੇਖਣ ਕੀ ਕਰਦਾ ਹੈਗਾ। ਐਵੇਂ ਬੁਰਾ
ਹੋਰ ਇੱਧਰ ਲਈ ਸ਼ ਉੱਧਰ ਤੋਂ ਕੰਸਟਰਕਸ਼ਨ ਕੰਮ ਚੱਲ ਰਿਹਾ ਮੇਲਾ ਸੜਕ ਬਣ ਰਹੀ ਥੀ।
ਕਿੱਧਰ?
ਪੁਰਾਣੇ ਬੱਸ ਸਟੈਂਡ ਕਨੀ।
ਓ ਤਾਂ ਬਣੇ ਰਹੀ ਆ, ਉਹ ਤਾਂ ਬਣੇ ਰਹੀ ਆ। ਕਿੰਨਾ ਟਾਈਮ ਹੋ ਗਿਆ ਉਹਨੂੰ ਬਣਦੀ ਨੂੰ, ਦੋ ਮਹੀਨੇ ਹੋ ਗਏ।
ਸਰਕਾਰੀ ਕੰਮਾਂ ਫਿਰ ਹੌਲੀ -ਹੌਲੀ ਹੋਊਗਾ।
ਪਰ ਕੰਮ ਜੋ ਵੀ ਆ,
ਹੂੰ।
ਆਪਣੀ ਤਾਂ ਬੀਬੇ ਨਾਲ ਹੀ ਸਰਕਾਰੀ ਕੰਮ ਚੱਲ ਰਹੇ ਆ ਆਪਣੇ।
ਹਾਂ ਫਿਰ ਥੇ ਡਾਕਟਰ ਨੇ ਘਰ ਤੇ ਹੋਇਆ ਇਸ ਤਰ੍ਹਾਂ।
ਹੂੰ, ਜ਼ਿਆਦਾ ਹੋ ਰਹੀ ਆ, ਦਿਮਾਗ ਦਾ ਲੋੜ ਪੈ ਰਿਹਾ।
ਅੱਛਾ, ਅਹ ਮਾਸੀ ਔਰ ਮਾਸੜੀ ਲੇ ਕੇ ਗਏ ਤੇ ਨਾਨੀ ਨੂੰ ਬਸ।
ਹਾਂ ਬਸ ਇੱਕ ਤੇਰੀ ਮੰਮੀਲੀ ਤੇ ਛੋਟੀ
ਛੋਟੀ, ਆਹ ਹਮ ਠੀਕ ਆ ਸਿਮੂ ਦੀਦੀ ਬੜੀ ਮਾਮੀ ਯਾਰ ਕਰਾਂਗੀ।
ਛਿਆ ਹਾਂ ਨ ਡੈਡੀ ਕੰਮ ਚਲੇ ਗਏ ਤੇ ਚ ਚ ਖੇਤਾਂ 'ਚ ਚਲੋ ਫਿਰ ਮੈਂ ਤੁਹਾਨੂੰ ਫਿਰ ਕਰ ਦੀ ਆਂ ਹੈ ਇੱਕ ਮਿੰਟ।
ਦੀਿਲ ਲ ਵਧਆ ਕੀ?